ਅੱਛਾ
ਹੈਲ ਹੈਲੋ
ਹੈਲੋ ਸਤਿ ਸ੍ਰੀ ਅਕਾਲ ਜੀ।
ਸਤਿ ਸ੍ਰੀ ਅਕਾਲ ਜੀ।
ਹੈਲੋ-ਹੈਲੋ
ਹਾਂਜੀ-ਹਾਂਜੀ
ਹੈਲੋ-ਹੈਲੋ
ਹੈਲੋ
ਹਾਂਜੀ ਸਤਿ ਸ਼੍ਰੀ ਅਕਾਲ ਜੀ ਹੋਰ ਕੀ ਹਾਲ ਨੇ ਤੁਹਾਡਾ
ਬਸ ਬਹੁਤ ਵਧੀਆ
ਅੱਛਾ ਜੀ ਹੋਰ ਕਿੱਦਾਂ ਦਾ ਮੌਸਮ ਚੱਲ ਰਿਹਾ ਤੁਹਾਡੇ ਉਥੇ
ਸਾਸ ਗੀ ਆਵਾਜ਼ ਆਵਾਜ਼ ਫੋਨ ਦੀ ਕੋਈ ਦਿੱਕਤ ਹੋਣੀ ਆਵਾਜ਼ ਤਾਂ ਠੀਕ ਹੈ ਮੈਨੂੰ ਤੁਹਾਡੀ ਬ ਬਿਲਕੁਲ ਸਾਫ਼ ਆ ਰਹੀ ਹੈ
ਮੇਰਾ ਫੋਨ ਵਧੀਆ ਨਾ ਫਿਰ ਅੱਛਾ ਹੋਰ ਦੱਸੋ। ਤੁਹਾਡਾ ਤੁਹਾਡੇ ਉਥੇ ਮੌਸਮ ਅੱਜ ਧੁੱਪ ਹੈ ਫਿਰ
ਹੁਣ ਧੁੱਪ ਤੋਂ ਬਾਦ ਧੁੱਪ
ਅੱਛਾ ਜੀ ਸਾਡੇ ਇੱਥੇ ਤਾਂ ਕਾਫੀ ਟਾਈਮ ਤੋਂ ਬਾਰਿਸ਼ ਹੀ ਆਈ ਜਾ ਰਹੀ ਹੈ ਹਾਂਜੀ। ਹੋਰ ਦੱਸੋ ਤੁਸੀਂ ਕੀ ਕਰ ਅ
ਅਜ ਮੌਸਮ ਇਹ-ਇਹ ਮਹੀਨਾ ਬਰਸਾਤ ਦਾ ਹੈਗਾ ਨਾ। ਹਾਂਜੀ ਮੈਂ ਇਹ ਮਹੀਨਾ ਹੈ ਹੀ ਬਰਸਾਤ ਦਾ ਜੁਲਾਈ ਅਗਸਤ ਬਰਸਾਤ ਰਹਿਣੀ ਹੈ ਹੂੰ।
ਅੱਛਾ ਤੁਸੀਂ ਫਿਰ ਤੁਹਾਨੂੰ ਕੀ ਖਾਣਾ ਪਸੰਦ ਹੈ। ਬਾਹਰੋਂ ਜਾਂ ਤੁਸੀਂ ਘਰ ਸਭ ਤੋਂ ਜਾਦਾ ਤੁਹਾਨੂੰ ਕੀ ਖਾਣਾ ਪਸੰਦ ਹੈ।
ਹਰ ਚੀਜ਼ ਘਰ ਦੀ ਬਣੀ ਹੋਵੇ ਬਜ਼ਾਰ ਦਾ ਖਾਣਾ ਮੈਂ ਪਸੰਦ ਨਹੀਂ ਕਰਦਾ।
ਅੱਛਾ ਜੀ।
ਘਰ ਦਾ ਹੋਏ ਸਭ ਕੁਝ ਜੋ ਵੀ ਹੈ ਦਾਲ ਰੋਟੀ ਸਭ ਤੋਂ ਵਧੀਆ
ਫਿਰ ਤਾਂ ਤੁਸੀਂ ਬਜ਼ਾਰ ਦਾ ਖਾਂਦਾ ਹੀ ਨਹੀਂ ਹੋਓਗੇ।
ਨਾ-ਨਾ ਬਜ਼ਾਰ ਦਾ ਨਹੀਂ ਕਿਸੇ ਟਾਇਮ ਬਾਹਰ ਜਾਨੇ ਹਾਂ ਜਿੱਸ ਤਰ੍ਹਾਂ ਟੂਰ ਤੇ ਗਏ ਤੇ ਬਜ਼ਾਰੋਂ ਖਾਣਾ ਪੈਂਦਾ ਮਜ਼ਬੂਰੀ 'ਚ ਜੋ ਵੀ ਮਿਲ ਜਏ ਪਰੋਂਠੇ ਮਿਲ ਗਏ ਯਾ ਬਜ਼ਾਰ ਜੋ ਵੀ ਮਿਲਦਾ। ਕੇ ਬੀ ਸੀ
ਹੂੰ ਫਿਰ ਤੁਸੀਂ ਖੁਦ ਖਾਣਾ ਕੀ ਫਿਰ ਤੁਹਾਨੂੰ ਜਿਆਦਾ ਤਰ ਕੀ ਮਤਲਬ ਤੁਸੀਂ ਘਰ ਕੀ ਖਾਂਦੇ ਹੋ ਮਤ ਜੋ ਤੁਹਾਨੂੰ ਵਧੀਆ ਲੱਗਦਾ ਉਹਦੇ ਬਾਰੇ ਦੱਸੋ ਅੱਛਾ ਜੀ।
ਛੋਲਿਆਂ ਦੀ ਦਾਲ।
ਹੋਰ ਤੁਸੀਂ ਕੋਈ ਫਰੂਟ- ਫਰਾਟ ਨਹੀਂ ਖਾਂਦੇ?
ਨਹੀਂ ਫਰੂਟ - ਫਰੂਟ ਮੈਂ ਨਹੀਂ ਖਾਂਦਾ।
ਅੱਛਾ।
ਫਰੂਟ ਪਹਿਲੋਂ ਖਾਈਦਾ ਸੀ। ਅੰਬ - ਉੰਬ ਹੂੱਣ ਨਹੀਂ। ਚਾਹੀਦਾ।
ਪਰ ਖਾਣਾ ਚਾਹੀਦਾ ਮੈਨੂੰ ਲੱਗਦਾ ਕਿਉਂਕਿ ਜਿਵੇਂ। ਪੇਸ਼ੈਂਟ ਦੀ ਗੱਲ ਕਰੀਏ ਫਰੂਟ ਕਾਫੀ ਚੰਗੇ ਹੁੰਦੇ ਨੇ ਖਾਣੇ।
ਮਿੱਠਾ - ਮੂੱਠਾ ਜ਼ਿਆਦਾ ਹੁੰਦਾ ਨਾ। ਉਹਨਾ ਚ ਮੈਂ ਸੇਬ ਖਾਨਾ ਸੇਬ ਅਮਰੂਦ।
ਅੱਛਾ।
ਹਮ।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
ਦੇ ਫਰੂਟ ਵਿੱਚ।
ਮੈਨੂੰ ਤਾਂ ਸਟ੍ਰੋਬੇਰੀ ਸਭ ਤੋਂ ਵਧੀਆ ਲੱਗਦੀ ਹੈ। ਵੈਸੇ ਅੱਜ ਕੱਲ੍ਹ ਤਾਂ ਅਸੀਂ ਦੇਖ ਹੀ ਰਹੇ ਹਾਂ ਕਿ ਕੋਈ ਵੀ ਫੱਲ - ਫਰੂਟ ਚ ਸਵਾਦ ਈ ਨੀ ਆਰਾ ਜੋ ਪਹਿਲੇ ਆਂਦਾ ਸੀ।
ਅੱਜ - ਕੱਲ੍ਹ ਮਿਲਾਵਟ ਬੜੀ ਹੋ ਗਈ। ਨਾ ਹਰੇ ਸਬਜ਼ੀਆਂ ਸੁਬਜ਼ੀਆਂ ਫਰੂਟ ਦੀ ਮਿਲਾਵਟਹੀ ਆਂ ਪਿਓਰ ਚੀਜ਼ ਤਾਂ ਹੈ ਹੀ ਨਹੀਂ। ਇੱਥੇ ਬਿਨਮੁਸਨ ਹਾਂਜੀ। ਮੈਂ ਬਿਨ ਮੌਸਮ ਫਰੂਟ ਮਿਲ ਜਾਂਦਾ ਐ। ਪਤਾ ਨੀ ਕੀ ਇਹ ਸਵਾਦ ਈ ਹੁੰਦੈ ਪਤਾ ਨੀ। ਕੀ ਕੈਮ ਰੱਬ ਜਾਣੇ ਮਗਰ ਉਹ ਚੀਜ਼ ਨੀਂ ਚੁੱਪ ਪਹਿਲੋਂ ਚਾਰ ਪੰਜ ਸਾਲ ਪਹਿਲਾਂ ਆਂਦੀ ਚੀਜ਼ਾਂ।
ਹਾਂਜੀ। ਅਸੀਂ ਦੇਖ ਰਹੇਾਂ ਕੇਲਿਆਂ ਚ ਵੀ। ਕਿੰਨਾ ਅਜੀਬ ਜਿਹਾ ਟੇਸਟ ਆਉਂਦਾ ਉਹਨੂੰ ਖਾੰਦੇ ਹਾਂ ਅਸੀਂ ਬੜਾ ਅਜੀਬ ਜਿਹਾ ਟੇਸਟ ਆਉਂਦਾ। ਹੋਰ ਉਹਨੂੰ ਅਜੀਬ ਅਜੀਬ ਬਣਨ ਲੱਗ ਗਏ ਨੇ ਵੀ।
ਤੁਸੀਂ ਆ ਵੇਖੋ ਨਾ ਜਿਸ ਸਾਡੇ ਵਿਆਹਾਂ ਜਿਹ ਹੁੰਦਾ। ਉਹ ਫਰੂਟ - ਚਾਟ ਲੱਗੀ ਹੁੰਦੀ ਹੇ।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
ਉਹਦੇ ਚ ਸਾਰੇ ਫਰੂਟ ਮਿਲ ਜਾਂਦੇ ਨੇ। ਬਲਕਿ ਉਸ ਉਸ ਮੌਸਮ ਉਹ ਫਰੂਟ ਹੁੰਦੇ ਨਹੀਂ ਹੈਗੇ।
ਹਾਂਜੀ ਹਮ।
ਕਿ ਉਹ ਫੂਡ ਮਿਲਦੇ ਨੇ।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
ਜੋ ਵੀਂ ਮਸਾਲੇ ਲਾਏ ਨੇ ਜੋ ਵੀ ਹੂੰਦਾ ਮਿਲ ਜਾਂਦਾ। ਹਰ ਇੱਕ ਚੀਜ਼
ਤੁਹਾਨੂੰ ਕੀ ਲੱਗਦਾ। ਇੰਨੀ ਮਿਲਾਵਟ ਕਿਉਂ ਹੋਣ ਲੱਗਗੀਏ ਆਉਣ ਦੇ ਟਾਈਮ ਵਿੱਚ ਅੱਗੇ- ਅੱਗੇ ਜਿੱਦਾਂ ਅਸੀਂ ਜਾ ਰਹੇ ਹਾਂ। ਮਿਲਾਵਟ ਹੋਰ ਹੋਈ ਜਾ ਰਹੀ। ਚੀਜ਼ਾਂ ਚ ਹੋਰ ਸਾਰੀ ਚੀਜ਼ਾਂ ਖ਼ਰਾਬ ਹੋਈ ਜਾ ਰਹੀਆਂ।
ਜਿਸ ਤਰ੍ਹਾਂ ਕਈ ਫਰੂਟ ਸਹੀ ਨੇ ਤੁਸੀਂ ਸ਼ਕਲ ਵੇਖੋਗੇ। ਜਿਸ ਤਰ੍ਹਾਂ ਅੰਬ ਹੋਣੇ ਚਾਹੀਦੇ। ਜੇ ਉਹ ਕਲਰ ਅੰਬ ਦਾ ਉਹ ਹੈ ਨਹੀਂ ਤੁਸੀਂ ਲਓਗੇ ਨਹੀਂ ਹੁਣ ਅੰਬ ਹੋ ਗਿਆ ਸੇਬ ਹੋ ਗਿਆ। ਉਹਨਾਂ ਕਲਰ ਐਸਾ ਲਗਦਾ ਬੀ ਕਿ ਹਾਂ ਬਈ ਬੜਾ ਵਦੀਆ ਹੇਗਾ ਬੂਟ। ਮਹਿੰਗਾ ਵੀ ਦਿੰਦੇ ਨੇ। ਮਗਰ ਉਹ ਪਿਓਰ ਐ ਈ ਨੀ।
ਹੂੰ।
ਹੁਣ ਤੁਸੀਂ ਤਰਬੂਜ਼ ਵੇਖ ਲਓ ਸਰਦੀਆਂ ' ਵੀ ਆਉਂਦਾ। ਵਾਟਰਮੈਲਨ ਇਹ ਤਰਬੂਜ਼ ਤੁਹਾਡਾ। ਗਰਮੀਆਂ ਦੀ ਆਈਟਮ ਹੈਗੀ ਏ ਫਰੂਟ। ਤੇ ਸਰਦੀਆਂ 'ਚ ਵਿਆਹ ਹੁੰਦਾ ਸਰਦੀਆਂ। ' ਤਰੂਜ਼ ਮਿਲ ਜਾਂਦਾ। ਖਰਬੂਜ਼ਾ ਮਿਲ ਜਾਂਦਾ ਵਿਆਵਾਂ ਚ ਚਾਟ ਲੱਗੀ ਹੁੰਦੀ ਏ।
ਹੂੰ ਹੋਰ। ਫਿਰ ਤੁਹਾਨੂੰ ਕੀ ਸਭ ਤੋਂ ਵਧੀਆ ਲੱਗਦਾ ਕਿਹੜਾ ਖਾਣਾ ਫਰੂਟ।
ਮੈਨੂੰ ਤਾਂ ਅੰਬ ਈ ਪਸੰਦ ਸੀ ਪਹਿਲੋਂ ਹੁਣ ਨੀ। ਖਾਈ ਦਾ ਖਾਈਦਾ ਘੱਟ ਖਾਈਦਾ। ਮੈਂ - ਮੈਂ ਅੰਬ ਹੋ ਗਿਆ।
ਹੋਰ ਤੁਸੀਂ ਬਾਹਰ - ਬਾਹਰੋਂ ਕੀ ਖਾਂਦੇ ਓ ਜਿਵੇ ਫਾਸਟ ਫੂਡ ਹੋ ਗਿਆ ਯਾਂ ਬਾਹਰ ਦਾ।
ਬਾਹਰੋਂ ਕਦੀ। ਲੋਕਲ ਕਦੀ ਬੱਚੇ ਵਗੈਰਾ ਨਾ ਜਾਣ ਬੱਚੇ ਤੇ ਉਹ ਖਾਂਦੇ ਜਾਦਾ। ਏ ਬਰਗਰ ਹੋ ਗਿਆ ਜਾਂ ਤੁਹਾਡੇ ਕੀ ਕਹਿੰਦੇ ਨੇ ਓਹਨੂੰ। ਅ ਚੀਜ਼ ਚਿੱਲੀ ਹੋ ਗਿਆ ਤੇ। ਉਹ ਮਨਚੂਰੀਅਨ ਵਗੈਰਾ ਇਹ ਬੱਚੇ ਖਾਂਦੇ ਨੇ।
ਹਾੰ।
ਹਾਂ ਕਦੀ ਮੈ ਮੈਗਡੀ ਵਲ ਚਲੇ ਜਓ ਤੇ ਅਸੀਂ ਬਰਗਰ ਖਾ ਲੈੱਨੇ ਆਂ ਮੈਗਡੀ ਦਾ ਬਰਗਰ ਹੋ ਗਿਆ ਕੁੱਜ ਚੋਲ ਹੋ ਗਿਆ
ਫਿਰ ਤੁਸੀ ਅਪਣੀ ਹੈਲਥ ਨੂੰ ਲੈ ਕੇ ਤੁਸੀ ਅਪਣੀ ਸਿਹਤ ਨੂੰ ਲੈ ਕੇ ਕੀ ਖਾਂਦੇ ਓ? ਜਾਂ ਤੁਸੀਂ ਆਪਣਾ ਸਿਹਤ ਨੂੰ ਵਧੀਆ ਰੱਖਣ ਵਾਸਤੇ ਕੀ-ਕੀ ਐਵੇਂ ਦੀ ਚੀਜ਼ਾਂ ਖਾਂਦੇ ਓ? ਯਾ ਜਿਵੇਂ ਅਸੀਂ ਦੇਖਦੇ ਹੀ ਆ ਅਮਰੂਦ ਦੇ ਪੱਤੇ ਹੁੰਦੇ ਨੇ ਹੋਰ ਵੀ ਕਾਫੀ ਕੁਛ ਹੁੰਦਾ।
ਬਸ ਹਫ਼ਤੇ ਦੋ ਦਿਨ ਮੈਂ ਬਾਹਰ ਹੁਨਾ ਬਾਰ ਦਾ ਜੋ ਮਿਲ ਗਿਆ ਉਹ ਖਾਲੀ ਦੈ ਅਗਰ ਘਰ ਓਇਏ ਕੁਛ ਪਿਆ ਫਰੂਟ ਵਗੈਰਾ ਮ ਰੋਟੀ ਖਾਣ ਦਾ
ਹੂੰ।
ਮੰਨ ਲੋ ਅਮਰੂਦ ਵੀ ਖਾ ਲੈੱਨੇ ਆ, ਜੋ ਹੋਏ ਕਰ। ਜੋ ਵੀ ਆਹ ਲਿਆਦਾ ਜੋ, ਸਵਾਦ ਤਾਂ ਉਹਣੂੰ ਸ ਅੱਜ ਬਿਲਕੁਲ ਵੱਖ-ਵੱਖ ਸਵਾਦ ਈ ਹੁੰਦਾ ਫੂਡ ਚ ਉਹ ਰੋਟੀ ਨੀ ਹੈਗੀ ਆ ਕ ਆਪਦਾ ਕੀ ਚੱਕਰ ਸਵਾਦ ਹੈ ਨੀਂ ਪਹਿਲੇ ਲਿਓ
ਹੂੰ ਜੀ।
ਹੂੰ।
ਫਿਰ ਤੁਸੀਂ ਤੁਹਾਨੂੰ ਕੀ ਲੱਗਦੈ ਸਾਨੂੰ ਅਪਨੀ ਸਿਹਤ ਨੂੰ ਵਧੀਆ ਰੱਖਨ ਵਾਸਤੇ ਕੀ ਐਵੇਂ ਦੇ ਕਦਮ ਚੁੱਕਨੇ ਚਾਹੀਦੇ ਨੇ, ਜਿਵੇ ਉਹ ਮੈਂ ਤੁਸੀਂ ਸਿਖਾਓ ਅਗਰ ਮੈਨੂੰ ਤਾਂ ਮੈਂ ਕੀ ਕਰਾਂ? ਹਾਂਜੀ।
ਤੁਸੀਂ ਕੋਸ਼ਿਸ਼ ਕਰੋ ਜਿਸ ਤਰ੍ਹਾਂ ਨਾ ਅਮਰੂਦ ਵਗੈ ਅਮਰੂਦ ਕੱਚੇ ਕੱਚੇ ਅਮਰੂਦ ਹੋ ਗਏ, ਉਹ ਲੈ ਲਓ।
ਹੁੰ।
ਜਾਂ ਕੇ ਕੇਲੇ ਕੇਲੇ ਵੀ ਕੱਚੇ ਹੁੰਦੇ ਨੇ ਘਾਲ ਲ ਹੈ ਉਹ ਫੋਲੇੇ ਲਈ ਠੀਕ ਹੋ ਜਾਂਦੇ ਨੇ ਪਗ ਜਾਂਦੇ ਨੇ। ਜੇ ਬਜ਼ਾਰ ਮਸਾਲ ਲੇ ਆਂਦਾ ਉਹ ਸਵੇਰੇ-ਸਵੇਰੇ, ਉਹਦੇ ਜਹੜੇ ਹੁੰਦੇ ਨਾ ਜਿਵੇਂ ਹੁੰਦਾ ਡੰਡੀ ਹੁੰਦੀ ਏ, ਉਹ ਡੰਡੀ ਹਲਕੀ ਹ ਹਰੇ ਰੰਗ ਦੀ ਹੁੰਦੀ ਏ। ਕੇਲਾ ਥੋੜਾ ਪੀਲਾ ਹੁੰਦੈ।
ਹੂੰ।
ਉਹ ਮਸਾਲੇ ਆਲੇ ਹੁੰਦੇ ਨੇ, ਜਦ ਕਈ ਵਾਰਦੇ ਕਈ ਕੱਚੇ ਪਹਿਲੋ ਨਾ ਸਬਜ਼ੀਆਂ ਕੇਲੇ ਕੁਲੇ ਦੀਆਂ ਲੋਕੀ ਘਰ ਲੈਂਦੇ ਨੇ ਕਰ ਪਕਾਲੇਂ ਨੇ ਕਈ ਆਟੇ ਰੱਖਦੇ ਨੇ, ਮਗਰ ਇਹ ਇੱਕ ਬਈ ਬੰਦਾ ਇਹ ਕੰਮ ਕਰਦਾ ਨੀ, ਔਖਾ ਕੰਮ ਲੱਗਦਾ।
ਹੂੰ।
ਬੰਦਾ ਕਹਿੰਦਾ ਮੈਂ ਹੁਣੇ ਫਰੂਟ ਲੈ ਕੇ ਆਇਆ ਵਾਂ ਕੋਈ ਵੀ ਅਕੇਲਾ ਕੁਝ ਹੁਣੇ ਲੈ ਕੇ ਆਇਆ ਹੁਣੇ ਖਾ ਲਵਾਂ। ਉਹ ਫਿਰ ਉਹ ਚੀਜ਼ ਬਜ਼ਾਰ ਅਲੇ ਇਹੀ ਚਾਂਦੇ ਨੇ। ਕਿ ਚੀਜ਼ ਜਲਦੀ ਵਿਕੇ, ਉਹ ਤਾਂ ਕਿ ਮਸਾਲਾ ਲਾਦੇ ਨੇ ਕੇਲੇ ਮਸਾਲਾ ਹੋਦਾ ਅੰਬ ਹੋ ਗਿਆ ਮਸਾਲੇ ਵਾਲੇ ਹੁੰਦੇ ਨੇ। ਬਹੁਤ ਘੱਟ ਹੀ ਫੂ ਹੁੰਦਾ ਫਰੂਟ ਵਗੈਰਾ ਜਿਹੜਾ ਤਾਂਨੂੰ ਠੀਕ ਮਿਲ ਜਵੇ। ਹ ਅਜ ਕ ਆਲੂਬਖਾਰੇ ਆਂਦੇ ਖੱਟੇ ਆਂਦੇ ਨੇ, ਆਲੂਬਖਾਰੇ। ਅਤੇ ਹੁਣ ਆਲੂ ਬਖਾਰੇ ਜਿਹੜੇ ਲ ਅਸੀਂ ਲਿਆਂਨੇਂ ਆਂ ਮੈਂ ਵੀ ਲਿਆਯਾ ਸੀ ਪਰਸੋਂ। ਉਹ ਬੜੇ ਖਾਓ ਅਤੇ ਆਲੂ ਵੀ ਬਖਾਣੇ ਮੋਟੇ ਮੋਟੇ ਅਤੇ ਮਿੱਟੀ ਮਿੱਠੇ ਮਿੱਠੇ ਆਲੂਬਖਾਰੇ, ਨਹੀਂਤੇ ਆਲੂਬਖਾਰੇ ਸ਼ੁਰੂ ਤੋਂ ਖੱਟੇ ਖੱਟੇ ਹੁੰਦੇ ਨੇ। ਹੁਨ ਵੇਖ ਲਓ ਤੁਹਾਡੇ ਸਾਹਮਣੇ ਸੁਵਾਦ ਦਾ ਕਿੰਨਾ ਫ਼ਰਕ ਏ।
ਹੁੰ, ਪਹਿਲੇ ਸਟੋਬੈਰੀ ਕਾਫ਼ੀ ਮਿੱਠੀ ਆਂਦੀ ਸੀ ਹੁਣ ਉਹ ਵੀ ਸਿਰਫ਼ ਖੱਟਾ ਹੋਰ ਅਜੀਬਜੇਆ ਸਵਾਦ ਹੁੰਦਾ ਰਹਿ ਗਿਆ ਉਹਦੇ ਚ ਵੀ।
ਹਾਂ ਹਾਂ।
ਹੋਰ ਫਿਰ ਤੁਸੀਂ ਅਪ ਆਪਣੀ ਸਿਹਤ ਨੂੰ ਲੈ ਕੇ ਕੀ ਖਾਂਦੇ ਜਿਵੇਂ ਕਾਫ਼ੀ ਲੋਕੀ ਸਵੇਰੇ ਉੱਠ ਕੇ ਚੀਆ ਸੀਡ ਪਾਣੀ ਪੀਂਦੇ ਨੇ ਕੋਈ ਅਲੱਗ ਅਲੱਗ ਪਾਣੀ ਪੀਂਦੇ ਨੇ ਤੁਸੀਂ ਐਵੇਂ ਤਾਂ ਕੁੱਛ ਕਰਦੇ ਓ?
ਸਵੇਰੇ ਨਈਂ ਮੈਂ ਤੇ ਸਵੇਰੇ ਕੀ ਕੈਂਦੇ ਨੇ ਏਨੂ? ਨਾਰੀਲ ਪਾਣੀ ਲੈਆਂਨੇ ਆਂ ਇਕ ਅੱਧੀ ਵਾਰੀ ਨਾਰੀਲ ਪਾਣੀ, ਬਸ ਦੋ ਯਾ ਤਿੰਨ ਲੇਆਂਦੇ। ਸੇਰ ਸਿਰ ਨਾਲੇ ਪਿਨਾ ਖਾਲੀ ਪੇਟ ਨਾਰੀਅਲ ਪਾਣੀ ਫਿਰ ਮੈਂ, ਜਿੱਥੇ ਦੁੱਧ ਲੈਣ ਜਾਂਦਾ ਵਾ ਤੇ ਮੈਂ ਸੈਰ ਸਵੇਰੇ ਸੈਰ ਹੋ ਜਾਂਦੀ ਨਾ ਹੀ ਮ ਪੀ ਕੇ ਸੈਰ ਕਰਦਾਾਂ ਸਵੇਰੇ, ਸਵੇਰੇ। ਤੇ ਦੁੱਧ ਲੈ ਕੇ ਲੈਣ ਜਾਂਨਾ, ਪੈਦਲ ਆਨਾ ਵਾ ਹੋਏਗਾ ਏਥੋਂ ਤਿੰਨ ਜਾਂ ਚਾਰ, ਚਾਰ ਕਿਲੋਮੀਟਰ ਹੋਏਗਾ। ਵਾ ਅਸੀਂ ਪੈਦਲ ਆ ਜਾਂਦ
ਅੱਛਾ।
ਉਸ ਤੋਂ ਬਾਅਦ ਅਸੀਂ ਜਿਸ ਤਰ ਨਾ ਫਿਰ ਅਸੀਂ ਗੁਰਦੁਆਰੇ ਚਲੇ ਜਾਂਦੇ ਹਾਂ ਗੁਰਦੁਆਰਾ ਸਾਹਿਬ ਸਾਡੇ ਹਾਂਜੀ, ਹਾਂਜੀ ਸੈਰ ਸਵੇਰੇ, ਸਵੇਰੇ ਡੇਲੀ ਸੈਰ ਹੁੰਦੀ ਹਾਂ ਕਿਸੇ ਟਾਈਮ ਮੌਸਮ ਖਰਾਬ ਹੋਏ ਨਹੀਂ ਜਿੰਮ ਮੈਂ, ਪਹਿਲਾਂ ਕਰਦਾ ਹੁੰਦਾ ਸੀ ਜਿੰਮ
ਅੱਛਾ ਜੀ।
ਬਿਆ ਚ ਕਰਦੇ ਹੁੰਦੇ ਸੀ ਜੀ ਸ਼ਡਿਊਲ ਹੈਗਾ ਹੁਣ ਟਾਈਮ ਨੀ ਮਿਲਦਾ। ਸਵੇਰੇ, ਸਵੇਰੇ ਦੁੱਧ ਲੈਣ ਜਾਣਾ ਹੁੰਦਾ ਹੈ ਔਰ ਜਿਮ ਜਾਵਾਂਗੇ ਫਿਰ ਦੁੱਧ ਲੈਣ ਜਾਵਾਂਗੇ ਦੁੱਧ ਵਿੱਚ ਤੁਸੀ ਕਹਿ ਲਓ ਕਹਿ ਰਹੇ ਓ ਫਰੂਟ ਵਗ਼ੈਰਾ ਮਿਲਾਵਟੀ ਹੈਗਾ ਤੇ ਦੁੱਧ ਵਿੱਚ ਵੀ ਓ ਕੁਜ ਨਾ ਕੁਜ ਕਰ ਦਿੰਦੇ ਨੇ ਪਾਣੀ ਪਾ ਦਿੰਦੇ ਦਿੰਦੇ ਨੇ ਜਾਂ ਗਾਂ ਦਾ, ਗਾਂ ਦਾ, ਮੱਝ ਦਾ ਮਿਕਸ ਕਰ ਦਿੰਦੇ ਨੇ। ਹੁਣ ਅਸੀਂ ਵੇਖਦੇ ਥੋੜ੍ਹੇ ਪਏ ਕੀ ਕਰਦੇ ਕੀ ਨਹੀਂ ਕਰਦੇ ਅਤੇ ਇਸ ਟਾਈਮ ਮੈਂ ਪਹਿਲੋਂ ਸਵੇਰੇ ਜਿਮ ਵੀ ਜਾਂਦਾ ਰਿਹਾ ਅਤੇ ਬਾਦੂ ਮਤਲੱਬ ਲਓ ਬਾਅਦ ਦੁੱਧ ਲੈਣ ਲੇਟ ਜਾਂ ਲੈਣ ਜਾਓ ਅਤੇ ਉਹ ਵਿੱਚ ਪਾਣੀ ਵੀ ਪਾ ਦਿੰਦੇ ਨੇ ਪਤਾ ਨੀ ਉਹ ਸੁਵਾਦ ਨਹੀਂ ਓਸ ਚ ਸ ਤੋਂ ਪਹਿਲੇ ਪਹਿਲੇ ਜਾਓ ਨਾ ਸਾਰੇਾ ਚਿਸਜ਼ਾਂ ਛੇ ਸਾਡੇ ਛੇ, ਜਾਈਦਾ ਦੱਧ ਪਿਓਰ ਮਿਲਦਾ। ਉਸ ਤੋਂ ਵਾਦ ਨਾ ਉਹ ਕੋਈ ਨਾ ਕੋ ਮਿਕਸ ਕਰ ਦਿੰਦੇ ਨੇ।
ਫੇਰ ਤੁਸੀਂ ਥੈਲ਼ੀ ਵਾਲਾ ਦੁੱਧ ਤਾ ਨੀ ਵਰਤਦੇ?
ਨਾ, ਨਾ ਥੈਲੀ ਵਾਲਾ ਨਹੀਂ ਓਂ ਤੇ ਪਿੱਛੇ ਈ ਪੈਕ ਹੋ ਪੈਕਿੰਗ ਵਾਲਾ ਪਿੱਛੇ ਕੈਮੀਕਲ ਪਿਆ ਹੁੰਦਾ ਕਿਉਂਕਿ ਮੇਰੀ ਗੱਲ ਸੁਣੋ ਮੇਰੀ ਗੱਲ ਸੁਣ ਨਾ ਹੁਣ ਅਸੀਂ ਦੁੱਧ ਲੈ ਕੇ ਆਏ ਹਾਂ ਜ਼ਿੜਾ ਡੇਅਰੀਆਂ ਦੁੱਧ ਜਿ ਸਾਮਣੇ, ਸਾਮਣੇ ਚੋਇਆ ਦੁੱਧ ਏ ਉਹ ਅਸੀਂ ਤੁਸੀਂ ਘੰਟਾ ਦੋ ਘੰਟੇ ਚਾਕ ਨਾ ਉਬਾਲੋ ਓਂ ਦੁੱਧ ਖਰਾਬ ਹੋ ਜੇਗਾ ਤੇ ਜਿਦਾ ਦੁੱਧ ਤੁਸੀਂ ਕਹਿ ਰਹੇ ਹੋ ਏ ਜਿਹੜਾ ਦੁੱਧ ਹੈਗਾ ਥੈਲੀ ਵਾਲਾ ਇਹੱ ਤੁਸੀਂ ਵੇਖ ਲੋ ਪਿਆ ਰੇਂਦਾ ਦੋ ਦਿ ਅਗਲੇ ਦਿਨ ਵੀ ਪਿਆ ਰਹਿੰਦਾ ਓਨੇ ਫਰਿਜ ਚ ਲਾ ਕੇ ਰੱਖਿਆ ਹੂੰਦਾ। ਕਿਉਂਕਿ ਇਹਦੇ ਚ ਕੈਮੀਕਲ ਹੁੰਦਾ ਜੋ ਉਹਨੂੰ ਖਰਾਬ ਨਹੀਂ ਹੋ ਦਿੰਦਾ ਅਤੇ ਉਹ ਵੀ ਕੈਮੀਕਲ ਸਾਡੇ ਹੈਗਾ ਉਹ ਸਾਰਾ ਸਰੀਰ ਖਰਾਬ ਕਰੇਗਾ। ਤੇ ਤੁਸੀਂ ਯਾਨੀ ਕਿ ਤੁਸੀਂ ਸਵੇਰੇ ਕੀ ਕਰਦੇ ਹੋ?
ਫਿਰ ਤੁਹਾਡੇ ਉੱਥੇ ਦੁੱਧ ਕੀ ਰੇਟ ਚੱਲ ਰਿਹਾ ਜਿੱਥੋਂ ਵੀ ਤੁਸੀਂ ਲੈਂਦੇ ਹੋ?
ਸਾਢੇ ਅਥੇ ਅੱਸੀਂ ਰੁਪਏ।
ਅੱਛਾ ਜੀ ਹੁੰ ਸਹੀ ਏ ਤੁਹਾਨੂੰ ਕੀ ਲੱਗਦਾ? ਸਹੀ ਰੇਟ ਜਾਂ ਜ਼ਿਆਦਾ ਚਲ ਰਹਿ। ਤੁਹਾਨੂੰ ਸਹੀ ਰੇਟ ਲੱਗਦਾ ਜਾਂ
ਰੇਟ ਜੋ ਅੱਜ ਕੱਲ੍ਹ ਦੇ ਅੱਜ ਦੇ ਹਿਸਾਬ ਦਾ ਰੇਟ ਤਾਂ ਬਹੁਤ ਜ਼ਿਆਦਾ ਹੋ ਗਿਆ। ਤੁਸੀਂ ਓਂ ਲੈ ਜਾਓ ਜੇ ਤੁ ਕਹਿ ਰਹੇ ਹੋ ਥੈਲੀ ਵਾਲਾ ਤੂੰ ਕਹਿ ਰਹੇ ਹੋ ਥੈਲੀ ਵਾਲਾ ਕੈਮੀਕਲ ਵਾਲਾ। ਓਂ ਵੀ ਸੱਤਰ ਤੋਂ ਘੱਟ ਨਹੀਂ ਹੈਗਾ ਤੇ ਐ ਉਸ ਹਿਸਾਬ ਨਾਲ ਠੀਕ ਹੈ। ਭਾਵੇਂ ਮਹਿੰਗਾ ਇਵੀ ਮਹਿੰਗਾ, ਓਵੀ ਮਹਿੰਗਾ ਪਰ ਜੋ ਵੀ ਹੈ ਠੀਕ ਏ ਚੱਲਦਾ ਵੈ।
ਹੁੰ ਜੀ, ਫ਼ੇ ਤੁਹਾਨੂੰ ਕੀ ਲੱਗਦਾ? ਤਾ ਇੰਨੀ ਮਿਲਾਵਟ ਕਿਉਂ ਹੋ ਰਹੀ ਹੈ ਅੱਜ ਕੱਲ੍ਹ ਹਰ ਚੀਜ਼ ਵਿੱਚ ਜਿਵੇਂ ਵੀ ਆ ਕੀ ਗੱਲ ਕਰ ਰਹੇ ਹਾਂ, ਦਾਲਾਂ ਬਾਰੇ।
ਹਰ ਬੰਦਾ ਕਹਿੰਦਾ ਹਰ ਇੱਕ ਬੰਦਾ ਕਹਿੰਦਾ ਮੈਂ ਥੋੜ੍ਹੇ ਟਾਈਮ ਚ ਜ਼ਿਆਦਾ ਪੈਸਾ ਕਮਾ ਲਾਂ।
ਹਾਂਜੀ, ਉਹ ਤਾਂ ਹੈ ਜੇ ਤੁਹਾਨੂੰ ਕੀ ਲੱਗਦਾ ਸਰਕਾਰ ਨੂੰ ਕੁਛ ਕਰਨਾ ਚਾਹੀਦਾ ਇਹਦੇ ਵਾਸਤੇ ਕਿ ਇਨਸਾਨ ਨੂੰ ਵਧੀਆ ਖਾਣ, ਪੀਣ ਮਿਲ ਜਿ ਬਾਹਰ ਦੇ ਦੇਸ਼ਾਂ ਦੀ ਗੱਲ ਕਰੀਏ ਉੱਥੇ ਸਰਕਾਰ ਨੇ ਲਗਾਇਆ ਰੂਲ ਲਗਾਏ ਦੇ ਨੇ ਜਿਵੇਂ ਜਪਾਨ ਦੀ ਗੱਲ ਕਰੀਏ। ਕੀ ਸਭ ਕੁਛ ਸਹੀ ਚੀਜ਼ਾਂ ਯੂਜ ਕਰਨਗੇ ਹਰ ਚੀਜ਼, ਖਾਣੇ-ਪੀਣ'ਚ।
ਹੂ ਉੱਥੇ ਪਿਓਰ ਏ, ਹਰ ਚੀਜ਼।
ਉੱਥੇ ਦੇ ਜਿਵੇਂ ਪੈਕੇਟ ਤੇ ਜੋ ਬਣਿਆ, ਓਹਨਾ ਹੀ ਸਾਈਜ਼ ਹੋਣਾ ਚਾਹੀਦਾ ਅੰਦਰ ਚੀਜ਼ ਦਾ। ਹਾਂਜੀ, ਚਲੋ ਬੜਾ ਵਧੀਆ ਲੱਗਿਆ ਤੁਹਾਡੇ ਨਾਲ ਗੱਲ ਕਰਕੇ ਸਤਿ ਸ੍ਰੀ ਅਕਾਲ ਜੀ। ਸਤਿ ਸ੍ਰੀ ਅਕਾਲ। ਦੱਸ ਮਿੰਟ ਪੁਰੇ ਹੋਗੇ।